ਸਤਿ ਸ਼੍ਰੀ ਜੀ
ਸਤਿ ਸ੍ਰੀ ਅਕਾਲ ਭੈਣ ਜੀ
ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਵਧੀਆ ਤੁਸੀਂ ਸੁਣਾਓ ਭੈਣ ਜੀ ਠੀਕ ਹੋ
ਹਾਂਜੀ ਮੈਂ ਠੀਕ ਹਾਂ ਤੂੰ ਦੱਸੋ ਠੀਕ ਹੋ
ਹਾਂਜੀ ਵਧੀਆ ਭੈਣ ਜੀ
ਕੀ ਕਰ ਰਹੇ ਹੋ ਭੈਣ ਜੀ
ਭੈਣ ਜੀ ਮੈਂ ਕੁਛ ਨੀ ਬਸ ਭੈਣ ਜੀ ਮੈਂ ਬੈਠੀ ਹੋਈ ਸੀ
ਅੱਛਾ ਭੈਣ ਜੀ ਹੋਰ ਕੀ ਅੱਜ ਕਿੱਦਾਂ ਆਾਤ ਕਰ ਲਿਆ ਤੁਸੀਂ
ਬਸ ਭੈਣ ਜੀ ਮੈਂ ਕਿਹਾ ਕਿੰਨਾ ਟਾਈਮ ਹੋ ਗਿਆ ਭੈਣ ਜੀ ਨਾਲ ਗੱਲ ਹੀ ਨੀ ਹੋਈ ਆਪਣੀ
ਹਾਂਜੀ ਹਾਂਜੀ ਮੈਂ ਵੀ ਬੜਾ ਯਾਦ ਕਰਦੀ ਸੀ ਮੈਂ ਕਿਹਾ ਕਰਾਂਗੀ ਭੈਣ ਜੀ ਨੂੰ ਫੋਨ ਭੈਣਜੀ ਤਾਂ ਆ ਨੀ ਫੋਨ ਮ
ਹਮ
ਸੋਹਣਾ ਕਰਦੀ ਸੀ ਤੁਹਾਨੂੰ ਮੈਂ
ਹਾਂ ਭੈਣ ਜੀ ਮੈਂ ਤੁਹਾਨੂੰ ਇੰਨੀ ਦਿਨੋ ਤੂੰ ਯਾਦ ਕਰਦੀ ਪਈ ਹਾ ਮੇਰੇ ਕੋਲ ਰਿਹਾ ਹੀ ਨਹੀਂ ਗਿਆ ਭੈਣ ਜੀ ਤੁਹਾਨੂੰ ਫੋਨ ਕੀਤੇ ਬਿਨਾਂ ਹਾਂ ਮੈਨੂੰ ਝਾਕਾ ਆ ਜਾਂਦਾ ਭੈਣ ਜੀ ਫੇਰ
ਫੇਰ ਕਿਹਾ ਭੈਣ ਜੀ ਆਪਣੀ ਭੈਣ ਵਾਂਗੂ ਸਮਝ ਕੇ ਮੈਨੂੰ ਕਰ ਲਿਆ ਕਰੋ,
ਹਾਂਜੀ ਜ਼ਰੂਰ ਭੈਣ ਜੀ ਭੈਣ ਜੀ ਬੱਚੇ ਠੀਕ ਨੇ,
ਬੱਚੇ ਠੀਕ ਨੇ ਜੂਸ ਬਣਾ ਕੇ ਦਿੱਤਾ ਬੱਚਿਆਂ ਨੂੰ ਮੈਂਗੋ ਸ਼ੇਕ
ਅੱਛਾ
ਹਾਂਜੀ ਭੈਣਜੀ। ਡ੍ਰਾਈ ਫਰੂਟ ਵਾਲਾ ਮੈਗੋਸ ਮੈਂਗੋ ਸ਼ੇਕ ਅਸੀਂ ਇਦਾਂ ਬਣਾਉਂਦੇ ਹਾਂ ਗੈਲੈਂਡਰ ਚ ਬਣਾਉਦੇ ਹਾਂ, ਮੈਂ
ਅੱਛਾ
ਹਾਂਜੀ ਮੈਂਗੋ ਸ਼ੇਕ ਗਲੈਂਡਰ ਚ ਬਣਾਉਂਦੇ ਹਾਂ ਦੁੱਧ ਪਾਇਆ ਥੋੜਾ ਜ ਕੀ ਨਾਮ ਹੈ ਡਰਾਈ ਫਰੂਟ ਪਾਇਆ ਮੈਂਗੋ ਪਾਏ ਉਹਨਾਂ ਨੂੰ ਮਿਕਸੀ ਕਰ ਲਿਆ ਉਹ ਮਤਲਬ ਬਲੈਂਡਰ ਕਰ ਲਿਆ ਕਰਨ ਓਹਦੇ ਬਾਅਦ। ਅਤੇ ਫਿਰ ਅਸੀਂ ਉਹ ਅਮੂਲ ਦੀ ਨਾ ਉਹ ਪਾ ਲੈਂਦੇ ਹਾਂ ਆਈਸ ਕਰ੍ਰੀਮ
ਅੱਛਾ। ਠੀਕ, ਭੈਣਜੀ ਫੇਿਰ ਤੇ ਬੜਾ ਸਵਾਦ ਬਣਦਾ ਹੋਨਾ।
ਬਹੁਤ ਸਵਾਦ ਬਣਦਾ ਹੈ ਹਾਂਜੀ ਉਹ ਪਾ ਦਿੰਨੇ ਆ।
ਅੱਛਾ
ਹਮਮ, ਹੋਰ
ਠੀਕ ਹੈ ਭੈਣ ਜੀ। ਅੱਛਾ।
ਨ ਸਵਾਦ, ਠੀਕ ਹੋ ਤੁਸੀਂ?
ਹੋਰ ਤਾਂ ਤੁਹਾਡੇ ਬਚ
ਮੈਂ ਕਿਹਾ ਮੈਨੂੰ ਭੈਣ ਜੀ ਨੇ ਫੋਨ ਨੀ ਕੀਤਾ ਇੰਨੇ ਦਿਨ ਤੋਂ, ਇੰਨੇ ਦਿਨ ਤੋਂ। ਭੈਣ ਜ ਪਤਾ ਨੀ ਕਿੱਥੇ
ਇਹ
ਵਿਅਸਤ ਹੋ ਗਏ
ਹ ਅੱਛਾ ਸਹੀ ਗੱਲ ਹੈ ਭੈ ਹਾਂਜੀ ਹਾਂਜੀ
ਬੱਚੇ ਠੀਕ ਹੈ
ਹੋਰ ਸੁਣਾਓ ਰੋਟੀ-ਰੂਟੀ ਬਣਾ ਲਈ ਹੋਰ ਰੋਟੀ-ਰੂਟੀ ਖਾ ਲਈ?
ਤੁਸੀਂ ਦੱਸੋ।
ਹਾਂਜੀ ਵਧੀਆ ਅੱਜ ਕੀ ਬਣਾਇਆ ਹੈ ਤੁਸੀਂ ਭੈਣ ਜੀ?
ਕੀ ਕਰਦੇ ਭੈਣਜੀ ਬੱਚੇ ਦੇ
ਬੱਚੇ ਦੁੱਧ ਪੀਂਦੇ ਪਏ ਨੇ ਜੂਸ-ਵੁਸ ਬਣਾ ਕੇ ਦਿੱਤਾ ਉਹ ਪੀਂਦੇ ਪਏ ਨੇ ਬੱਚੇ।
ਹਾਂਜੀ, ਤੁਸੀਂ ਦੱਸੋ ਤੁਹਾਡੇ ਬੱਚੇ ਕਿ ਕਰਦੇ?
ਹਾਂਜੀ ਤੁਸੀਂ ਅੱਜ ਰੋਟੀ ਰੂਟੀ ਖਾ ਲਈ?
ਹਾਂਜੀ ਖਾ ਲਈ ਰੋਟੀ ਅੱਜ ਜਲਲੀਜਲਦੀ ਖਾ ਲਈ ਸੀ ਸਾਢੇ ਨੌ ਵਜੇ।
ਅੱਛਾ, ਕੀ ਬਣਾਇਆ ਸੀ ਅੱਜ ਫੇਰ?
ਭੈਣ ਜੀ ਉਹ ਬਣਾਇਆ ਸੀ ਗੋਲ ਪਿਆਜ ਵਾਲਾ ਪਨੀਰ।
ਅੱਛਾ ਗੋਲ ਪਿਆਜ਼ ਚੱਲੋ ਮੈਂ ਭੇਜ ਦਿਨੀਂ ਆ ਨੋ ਭੈਣ ਜੀ।
ਏ ਬੜਾ ਆਸਾਨ ਹੁੰਦਾ ਹੈ ਗੋਲ ਪਿਆਜਾ ਵਾਲਾ ਪਨੀਰ ਤੇ।
ਅੱਛਾ
ਹਾਂਜੀ
ਉਹ ਕੀਦਾ ਬੰਦਾ ਨੇ।
ਪਹਿਲੇ ਤੇਲ ਰੱਖਿਆ, ਪਿਆਜ ਗੋਲ-ਗੋਲ ਕੱਟ ਲਿਆ ਉਹਦੇ ਵਿੱਚ ਪਿਆਜ ਗੋਲ-ਗੋਲ ਕੱਟ ਲਿਆ, ਜੇ ਪਿਆਜ ਨੂੰ ਪਿਆਜ ਖਾਲੀ ਪਿਆਜ ਨੂੰ ਭੁੰਨਣਾ ਹੈ, ਗੋਲ-ਗੋਲ ਪਿਆਜਾਂ ਨੂੰ
ਅੱਛਾ
ਇਕ ਲੇਇਰਸ ਨਿਕਾਲ ਦੀ ਗੋਲ ਗੋਲ ਪਿਆਜ਼ੂ ਨੂੰ ਭੁੰਨਨਾ ਹੈ ਹੌਰ ਜੋ ਪਾਣਾ ਸੀ ਨਮਕ ਪਨਾ ਹੈ, ਮਿਰਚ ਪਾਣੇ ਆ।
ਅੱਛ ਅੱਛਾ।
ਕਾਲੀ ਮਿਰਚ ਪਾਉਣੀ ਹੈ ਇਹ ਤੁਹਾਨੂੰ ਪਾ ਦੋ
ਅੱਛਾ।
ਓਮ ਮਿਕਸੀ ਕੱਡ ਏਨਾ ਸਭਨਾ ਨੂੰ ਭੁੰਨ ਕੇ ਨਿਕਾਲ ਲੈਣਾ ਹੈ ਇਹਨਾਂ ਨੂੰ ਬਾਹਰ।
ਅੱਛਾ
ਹਾਂਜੀ ਨਿਕਾਲਨ ਦੇ ਬਾਅਦ ਇੱਕ ਫਰਾਈ ਪੈਨ ਲੈਣਾ ਛੋਟਾ ਫਰਾਈ ਪੈਨ ਲੈਣਾ ਦੋ ਤਿੰਨ ਮਤਲਬ ਜਿੰਨੇ ਤੁਸੀਂ ਪਨੀਰ ਬਣਾਓ ਕੁਆਂਟਿਟੀ ਦੇ ਹਿਸਾਬ ਨਾਲ ਟਮਾਟਰ ਨੂੰ ਭੁੰਨਣਾ ਟਮਾਟਰ ਨੂੰ ਅਲਗ ਭੁੰਣਨਦਾ ਹੈ ਗ੍ਰੇਵੀ ਬਣਾਉਣਾ ਸੀ ਟਮਾਟਰ ਨੂੰ ਭੁੰਨਨਾ ਭੁੰਨ ਦੇ ਬਾਅਦ ਕੀ ਨਾਮ ਏ ਵਿਚ ਡਰਾਈ ਫਰੂਟ ਡਰਾਈ ਫਰੂਟ ਨੂੰ ਮਿਕਸੀ ਕਰਨੀ ਉਹਦਾ ਪਾਊਡਰ ਪਾਣਾ
ਅੱਛਾ
ਹਾਂਜੀ ਉਹ ਪਾਉਣ ਦਾ ਪਾਂ ਜਾੇਗਾ ਫਿਰ ਅਸੀਂ ਬੜਾ ਸਵਾਦ ਭੈਣ ਜੀ ਬਹੁਤ ਸਵਾਦ ਕਾਲੀ ਮਿਰਚ ਵਾਲਾ ਪਨੀਰ ਬਹੁਤ ਸਵਾਦ ਬਣਦਾ ਉੱਪਰ ਫਿਰ ਅਸੀਂ ਕਰੀਮ ਪਾਉਂਦੇ ਹਾਂ ਮਲਾਈ ਪਾਉਂਦੇ ਹਾਂ ਸ ਤੁਸੀਂ ਇਕੱਠੇ ਦੇ ਪਨੀਰ ਦੇ ਟ ਟੋਟੇ ਪਾ ਕੇ ਆ
ਅੱਛਾ
ਅਸੀਂ ਉਹ ਪਾਉਦੇ ਹਾਂ ਕਰੀਮ ਅਮੂਲ ਦੀ
ਅੱਛਾ ਹਾਂ ਹਾਂ ਹਾਂ।
ਹਾਂ ਅਮੂਲ ਦੀ ਕ੍ਰੀਮ ਪਾਣੀ ਹੈ, ਫੇਰ ਥੋੜੀ ਮਲਾਈ ਪਾਣੀ ਹੈ ਥੋੜ੍ਹਾ ਫਿਰ ਪਨੀਰ ਮਸਾਲਾ ਪਾਉਣਾ ਹੈ, ਸ਼ਾਹੀ ਪਨੀਰ ਮਸਾਲਾ ਦੇਂਦਾ। ਥੋੜਾ ਮਸਾਲਾ ਪਾ ਦੇਣਾ, ਫਿਰ ਬਾਅਦ ਵਿਚ ਓਨੂੰ ਵੱਖਰਾ ਤੜਕਾ ਲਾਣਾ। ਬੜਾ ਸਵਾਦ ਆਉਂਦਾ ਏ ਭੈਣ ਜੀ, ਤੁਸੀਂ ਨਾ ਹੀ ਪੁੱਛੋ, ਪਰ ਫੇਰ ਕਿ ਨਵੇਂ ਪਨੀਰ ਫਿਰ ਅਸੀਂ ਤੜਕਾ ਲਾਦੇ ਹਾਂ ਉਹਦਾ ਰਾਈ ਦਾ ਰਾਈ ਲਸਣ ਤੇ ਲੋਲ ਮਿਰਚ ਦਾ
ਅੱਛਾ
ਤੜਕਾ ਲਾ ਕੇ ਉਪਰ ਪਾ ਲਿਆ ਸੀ
ਅੱਛਾ
ਹਾਂਜੀ ਬੜਾ ਸਵਾਦ ਬਣਦਾ ਭੈਣ ਜ ਤੁਸੀਂ ਜ਼ਰੂਰ ਬਣਾਨ ਬੜਾ ਸਵਾਦ ਭੈਣ ਜੀ ਤੁਸੀਂ ਜ਼ਰੂਰ ਬਣਾਉਣਾ ਬਣਾਓਗੇ ਨਾ ਜ਼ਰੂਰ ਬਣਾਉਣਾ ਬੜਾ ਸਵਾਦ ਬਣਦਾ
ਠੀਕ ਹੈ ਹ ਜ਼ਰੂਰ ਕਿ ਅੱਛਾ ਅੱਛਾ
ਹਾਂਜੀ
ਅੱਛਾ ਸਵਾਦ
ਬੜੇ ਆਏ ਹਾਏ ਭੈਣ ਜੀ ਬੜੇ ਸਵਾਦ ਲੈਂਦੇ
ਹ
ਫਿਰ ਅਸੀਂ ਕੁੂੱਕਰ ਚ ਰੋਟੀ ਲਾਉਦੇ ਆ ਭੈਣ ਜਜੀ
ਅੱਛਾ ਕੁੱਕਰ ਚ ਕਿੱਦਾਂ ਲਾ ਲੈਂਦੇ ਹੋ ਤੁਸੀਂ ਭੈਣ ਜੀ ਰੋਟੀ।
ਦੂਰ ਦੀ
ਅੱਛਾ
ਗੋਲ ਰੋਟੀ ਵੇਲ ਲਈ ਵੇਲਣ ਤੋਂ ਬਾਅਦ ਕੁੂੱਕਰ ਚੱਕ ਲਿਆ ਚੰਗੀ ਤਰ੍ਹਾਂ ਇੱਕ ਪਾਸੇ ਪਾਣੀ ਲਾ ਕੇ ਲਗਾ ਲੈਦੇ ਆ ਕੁੱਕਰ ਦੇ ਚਾਰੋਂ ਪਾਸੇ ਅੰਦਰ ਵਾਲੇ ਪਾਸੇ
ਸਹੀ ਹੈ
ਹਾਂਜੀ ਹਾਂਜੀ
ਹੋਰ ਸੁਣਾਓ
ਹੋਰ ਭੈਣ ਜੀ ਬਸ ਘੁੰਮਣ ਜਾਣਾ ਕੋਈ ਜਗ੍ਹਾ ਦੱਸੋ ਕਿੱਥੇ ਜਾਈਏ
ਭੈਣ ਜੀ ਕਸ਼ਮੀਰ ਹੋ ਕੇ ਆਓ ਬਹੁਤ ਵਧੀਆ ਜਗ੍ਹਾ ਕਸ਼ਮੀਰ ਘੁੰਮਣ ਦੀ। ਹਾਂਜੀ, ਬਹੁਤ ਵਧੀਆ ਭੈਣ ਜੀ।
ਕਿਸ ਜਗ੍ਹਾ ਕਿਸ ਜਗ੍ਹਾ ਕਿਸ ਮਤਲਬ
ਗੁਲਮਰਮ ਚਾਓ ਸੋਨ ਸ੍ਰੀਨਗਰ ਜਾਓ ਤੁਸੀਂ ਭੈਣ ਜੀ
ਅੱਛਾ ਅੱਛਾ ਵਧੀਆ ਉੱਥੇ ਤਾਂ ਬਰਫ਼ ਪੈਂਦੀ ਹੈ ਨਾ ਕਸ਼ਮੀਰ
ਤੇ ਸੋ ਗੁਲਮਰਗ ਸੋ ਮਰਗ
ਅੱਛਾ ਅੱਛਾ ਲੇਹ ਲਦਾਗ ਵੀ ਤੇ ਹੈਗਾ ਹੈ ਸ਼ਹਿਰ ਮ ਸੁਨਿਆ ਦਾ ਨਾਮ
ਹਾਂਜੀ
ਲਦਾਖ ਵੀ ਹੈਗਾ
ਹਾਂ ਹਾਂ ਲੇਹ ਲਦਾਖ ਭੈਣ ਜੀ ਉੱਥੇ ਤਾਂ ਬੜੀ ਬਰਫ਼ ਪੈਂਦੀ ਜੀ ਭੈਣਜੀ ਬਹੁਤ ਮਜ਼ਾ ਆਉਂਦਾ ਉੱਥੇ ਤੇ ਅਹ ਜ਼ਰੂਰ ਹੋ ਕੇ ਆਓ ਭੈਣ ਜੀ ਤੁਸੀਂ ਜਾਓ।
ਜਾਣਾ ਬੱਚੇ ਕਹਿੰਦੇ ਮੰਮਾ ਬਰਫ਼ ਲੈ ਕੇ ਜਾਓ ਤੇ ਸਾਨੂੰ ਨਿਆਣੇ ਘਰ ਬੈਠੇ ਬੈਠੇ ਬੋਰ ਹੋਏ।
ਅੱਛਾ,
ਨਾ,
ਹਾਂ ਹਾਂ, ਐ ਸਹੀ ਗੱਲ ਐ।
ਦੋ ਨਣਾਨਾਂ ਆਈਆਂ ਸੀ ਮੇਰੀਆਂ ਉਹਨਾਂ ਕਰਕੇ ਆਇਆ ਗਿਆ ਬੜਾ ਲੱਗਿਆ ਰਿਹਾ ਜਾਣਾ ਹੋਇਆ ਹਾਂਜੀ ਕੱਲ ਗਈਆਂ ਨੇ। ਇੱਕ ਕੱਲ ਇੱਕ ਪਰਸੋਂ ਜਾਏਗੀ ਪੰਜ ਹਾਂਜੀ, ਇੱਕ ਪੰਜ ਤਾਰੀਖ ਨੂੰ ਜਾਣਾ ਇੱਕ ਕੱਲ ਗਏ ਨੇ।
ਅੱਛਾ, ਤੇ ਤੁਸੀਂ ਉਹਨਾਂ ਨਾਲ ਬਣਾਓ ਪ੍ਰੋਗਰਾਮ।
ਕਿੱਥੇ ਹੈਲੋ, ਹਾਂਜੀ ਦੀਦੀ ਦੇ ਨਾਲ ਬਣਾਣਾ ਪ੍ਰੋਗਰਾਮ।
ਹਾਂ, ਉਹਨਾਂ ਨਾਲ ਬਣਾਓ ਉਹਨਾਂ ਨਾਲ ਹੋ ਕੇ ਆਓ ਭੈਣ ਜੀ।
ਹਾਂਜੀ, ਉਹਨਾਂ ਨੇ ਕਿਹਾ ਬਾਬੇ ਚ ਚੱਲਣੇ ਆ ਵੇਖ ਕੇ ਆਏ ਆ ਬਾਹਰ ਦਾ ਮਾਹੌਲ। ਨਿਕਲਣੇ ਘਰੋ ਭਰ ਜਾਈ ਜੀ। ਸਈ ਗੱਲ, ਉਹ ਕਹਿੰਦੇ ਬੜਾ ਕਾਰਜ ਫਸੇ ਦੇ ਅਸੀਂ ਸਾਨੂੰ ਬਾਹਰ ਘੁਮਾਉ। ਹੋਰ ਕੀ ਰਹਿ ਗਏ,
ਮੈਂ ਆਪ ਭੈਣ ਜੀ ਕਸ਼ਮੀਰ ਘੁੰਮ ਕੇ ਆਈ ਆ।
ਅੱਛਾ, ਘੁੰਮਿਆ ਆ ਤੁਸੀਂ ਮੈਨੂੰ ਪਹਿਲੇ ਦੱਸ ਦਿੰਦੇ ਸੀ ਇਕੱਠੇ ਚਲੇ ਜਾਂਦੇ ਭੈਣ ਜੀ।
ਅੱਛਾ, ਮੈਨੂੰ ਨੀ ਪਤਾ ਸੀ ਭੈਣ ਜੀ।
ਭੈਣ ਜੀ ਤੁਸੀਂ ਤੇ ਮੈਨੂੰ ਤਾਂ ਫੋਨ ਹੀ ਕਰਨਾ ਬੰਦ ਕਰਤਾ ਤੁਸੀਂ ਤੇ ਭੁੱਲ ਈ ਗਏ ਓ।
ਬਸ ਭੈਣ ਜੀ ਕੀ ਦੱਸਾਂ ਨਨਾਣ ਤੇ ਬੱਚੇ ਆਏ ਦੇ ਸੀ ਟੈਮ ਹੀ ਨਹੀਂ ਲੱਗਦਾ ਹਾਂ। ਹਾਂ, ਘਰੋਂ ਨਿਕਲਿਆ ਹੀ ਨੀ ਜਾਂਦਾ ਸੀ ਭੈਣ ਜੀ।
ਅੱਛਾ, ਪਰ ਕਸ਼ਮੀਰ ਹੀ ਘੁੰਮ ਕੇ ਆਏ ਓ ਭੈਣ ਜੀ।
ਹਾਂ, ਸ਼੍ਰੀਨਗਰ ਗਏ ਸੀ ਸੋਨਮਾਰਗ, ਗੁਲਮਾਰਗ।
ਅੱਛਾ-ਅੱਛਾ, ਬਰਫ਼ ਪਈ ਹੋਣੀ।
ਹਾਂ, ਪਹਿਲਗਾਮ ਭੈਣ ਜੀ ਇੰਨਾ ਸੋਹਣਾ ਬਣਿਆ ਤਾ ਇਹ
ਵਧੀਆ ਭੈਣ ਜੀ ਮੈਨੂੰ ਤੁਸੀਂ ਹੁਣ ਦੱਸਦੇ ਪਏ ਓ ਮੈਨੂੰ ਪਹਿਲੇ ਦੋ ਤਿੰਨ ਦਿਨ ਪਹਿਲੇ ਤਾਂ ਇੱਦਾਂ ਦਾ ਸੀ ਮੇਰੀ ਵੱਡੀ ਛੋਟੀ ਨਣਾਨ ਵੱਡੀ ਨਾਲ ਨਣਾਨ ਗਈ ਉਹਨਾਂ ਨੂੰ ਨਾਲ ਮੈਂ ਲੈ ਜਾਣਾ ਸੀ।
ਹਾਂ, ਧਿਆਨ ਹੀ ਨੀ ਰਗਾ ਭੈਣ ਜੀ ਧਿਆਨ ਈ ਨੀ ਰਿਹਾ। ਤੁਹਾਨੂੰ ਮੈਂ ਪੁੱਛ ਈ ਲੈਂਦੀ
ਹਾਂਜੀ, ਸਹੀ ਕਹਿੰਦੇ ਪਏ ਓ ਮੈਂ ਹੀ ਤੁਹਾਨੂੰ ਦਿਮਾਗ ਚ ਈ ਨਿਕਲ ਜਾਂਦਾ ਗੱਲਾਂ ਤੇ।
ਹਾਂ, ਸਹੀ ਗੱਲ।
ਹੋਰ ਤੁਸੀਂ ਕੀ ਚਾਲੇ ਪਕਾਇਆ ਸੀ ਅੱਜ
ਅਸੀਂ ਭੈਣ ਜੀ, ਅੱਜ ਪਨੀਰ ਬਣਾ।
ਅੱਛਾ, ਤੁਸੀਂ ਵੀ ਪਨੀਰ ਬਣਾਇਆ, ਅੱਜ ਤੇ ਸੇਮ-ਸੇਮ ਡਿਸ਼ਾਂ ਹੋ ਗਈਆਂ ਭੈਜੀ।
ਹੋ ਤੁਸੀਂ ਬਸ ਤਰੀ ਆਲਾ ਬਣਾਇਆ, ਮੈ ਦੂਜਾ ਬਣਾਇਆ, ਭੈਣ ਜੀ। ਮੈਂ ਭੈਣ ਜੀ ਉਹ ਬਣਾਇਆ ਏ ਭੁਰਜੀ ਬਣਾਈ।
ਪੁੁਰਜੀ ਪੁੁਰਜੀ।
ਹਾਂ, ਪਨੀਰ ਦੀ ਭੁਜੀ।
ਭੁਰਜੀ ਕਿੱਦਾਂ ਬਣਦੀ ਭੈਣ ਜੀ।
ਭੈਣ ਜੀ ਪਿਆਜ ਨੂੰ ਕੱਟ ਕੇ
ਅੱਛਾ ਅੱਛਾ,
ਹਾਂ, ਫੇਰ ਜਿੱਦਾਂ ਮਸਾਲਾ ਪੁੰਨਦੇ ਨੇ। ਪਿਆਜ, ਫੁਲਕੇ, ਨਮਕ, ਮਿਰਚ, ਹਲਦੀ। ਨਹੀਂ ਭੈਣ ਜੀ ਟਮਾਟਰ ਨਹੀਂ। ਮੈਂ ਦੁੱਧ ਪਾਣੀ ਆ। ਦੁੱਧ ਪਾ ਕੇ ਫੇਰ ਅਰਾ ਰੂਟ ਪਾ ਕੇ ਨਾ।
ਅੱਛਾ-ਅੱਛਾ, ਜਿੰਨਾ ਗਾੜੀ ਬਣ ਜਾਂਦੇ ਨੇ।
ਹਾਂ।
ਗਰੇਵੀ ਵਧੀਆ ਵਾਹ ਭੈਣਜੀ ਮੈਂ ਵੀ ਬਣਾਵਾਂਗੀ ਪੁਰਜੀ ਤੇ।
ਜ਼ਰੂਰ ਭੈਣ ਜੀ ਬਣਾ ਕੇ ਵੇਖ ਨਾ ਬਹੁਤ ਸਵਾਦ ਐ। ਤੁਹਾਡੇ ਭਾਜੀ ਨੂੰ ਤੇ ਬਹੁਤ ਪਸੰਦ ਐ।
ਅੱਛਾ, ਸਹੀ ਵਧੀਆ ਐ, ਵਧੀਆ ਐ। ਚਲੋ ਭੈਣ ਜੀ, ਮੈਂ ਕਰਾਂਗੀ ਤੁਹਾਨੂੰ ਫੋਨ ਬਾਅਦ ਚੋਂ ਫਿਰ ਹੈ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ।